ਲੈ ਦੱਸ। ਹੈਲੋ
ਹਾਂ, ਦੇ ਆਏ ਏਦੇ ਕੰਮ ਦਿਨ ਚ ਕਰਾਣੇ ਚਾਈਦੇ ਆ ਏਨੂੰ।
ਹਾਂ, ਦਿਨ ਚ ਏ ਘਰ ਈ ਨੀ ਹੁੰਦਾ।
ਆਓ ਏ ਕਹਿਣੀ ਆ।
ਹਾਂ।
ਚੱਲ ਮੈਂ ਏਨਾ ਦੇ ਵੀ, ਏਨਾਂ ਦੇ ਵੀ ਐਪ ਡਾਉਨਲੋਡ ਕਰੂੰਗੀ ਨਾ ਕਈ ਵਾਰੀ ਸਨੀ ਨਾ ਵੀ ਗੱਲ ਦੀ ਹੋ ਜਾਂਦੀ ਆ ਕਦੀ ਕਾਲ ਏਨਾਂ ਨੂੰ ਹੋਜੇਆ ਕਰੂਗੀ।
ਹਾਂ ਐ ਕਰ ਲੀ ਐਪ ਤਾਂ ਆਹੋ ਇਨੇ ਦਿਨ ਡਾਓਨ ਕਰੇਗੀ ਹਫ਼ਤਾ ਤਾਂ ਲੱਗੀ ਜਾਂਨਾ ਹਫਤੇ ਬਾਦ ਓ ਦੇਣ ਨੂੰ।
ਨਾਂਹ ਮੇਰੀਆਂ ਅੱਠ ਹੋ ਗੀਆਂ ਨਾ।
ਬਾਸ ਫੇਰ ਤੇਰੀਆ ਗੱਲਾਂ ਇਹਦੇ ਨਾ ਹੁਣ ਹੋਈ ਜਾਏਆ ਕਰਨਗੀਆਂ ਸਨੀ ਨਾਲ।
ਹਾਂ ਮੈਂ ਓਹੀ ਕੈਨੀ ਆ ਏਨਾਂ ਦਾ ਵੀ ਡਾਵਨਲੋਡ ਕਰ ਦੂੰਗੀ ਨਾ, ਫੇਰ ਏਨਾਂ ਨਾਲ ਵੀ ਇੱਕ ਅੱਧੀ ਕੋਲ ਏਨਾਂ ਨਾਲ ਕੋਈ ਰੈਗੀ-ਰੈਗੀ ਕਰੁਗੀ ਰਾਤ ਨੂੰ ਤੇਰੇ ਨਾਲ ਕਰ ਲੀ।
ਨਈ ਨਾਲੇ ਦਿਨ 'ਚ ਕਈ ਵਾਰ ਵੇਲਾ ਹੁੰਦਾ ਅਗਲਾ ਕੇਂਦਾ ਮੈਂ ਇੱਧਰੋਂ ਕਰ ਉੱਧਰੋਂ ਕਰ ਲੇ ਗੱਲ ਕਰ ਲਿਆ ਕਰੂਗਾ ਫੇਰ, ਤਾਈ ਕੈਣੀ ਆ।
ਓਨੂੰ ਪੈਸੇ ਆ ਗੇ, ਗੋਲੂ ਨੂੰ ਆ ਗਏ?
ਆ ਗੇ ਗੋਲੂ ਤੇਰੇ ਪੈਸੇ, ਹਫ਼ਤੇ ਦੇ ਵਿੱਚ-ਵਿੱਚ ਆ ਜਾਣਗੇ ਕੇਂਦਾ। ਹੂੰ। ਹੂੰ ਹੋਰ ਆਗੇ ਭ ਬੀਜਾ ਓਦਾ ਆਈਸਕ੍ਰੀਮ ਆ ਗੇ, ਹਾਂ। ਕਾਹ 'ਤੇ ਫੇਰ ਓਨੂੰ ਕਿਆ ਪਤਾ ਲੱਗੂਗਾ।
ਨੌ ਚੌਦਾਂ ਕੇਆ ਹੋਏਆ ਨੌ ਚੌਦਾਂ ਤੋਂ ਮੁੜ ਕੇ ਆਏਆ ਈ ਨੀ।
ਹਾਂ ਨਈ ਹੁਣ ਐ ਇੱਧਰ ਬੰਦ ਕਰਦੇ ਬੈਠਾ ਆ ਹੁਣ ਬੈ ਠੇ ਰਹੋਗੇ ਕਿਤੇ ਉਦੇ ਬ ਆਸਰੇ ਖ਼ਬਰਾ ਆਉਂਦਾ ਕੇ ਨੀ ਆਂਦਾ।
ਨਾ-ਨਾ ਦੇਖਦੀ ਆ ਮੈਂ ਆ ਕੋਅਲ ਖਤਮ ਕਰਕੇ ਨਾ ਫੇਰ ਮੈਂ ਓਥੇ ਕਸਟਮਰ ਕੇਅਰ 'ਤੇ ਗੱਲ ਕਰਦੀ ਆ।
ਅੱਛਾ!
ਵੀ ਭਾਈ ਔਰਡਰ ਨੀ ਆਇਆ ਫੇਰ ਮੇਰਾ ਕੈਂਸਲ ਕਰਦੋ, ਐਨਾ ਸ਼ੁਕਰ ਐ ਡਿਲੀਵਰੀ ਓ ਨੀ ਕਰ ਵਈ ਚਾਰਜਰ ਪੇਲਾਂ ਈ- ਨੀ ਕਰਤਾ, ਨਈ ਮੇਰੇ ਪੈਸੇ ਵੀ ਮਰ ਜਾਣੇ ਸੀ।
ਪੈਸੇ ਵੀ ਮਰ ਜਾਂਦੇ, ਸਈ ਗੱਲ ਆ, ਪੱਖਾ ਤੇਜ਼ ਆ ਵੇ।
ਕਈ ਵਾਰੀ ਐਹੋ -ਜੇਆ ਕੰਮ ਹੋ ਜਾਂਦਾ ਨਾ ਵਿੱਚ ਵਿਚਾਲੇ ਆਂਦਾ ਨੀ‌ ਆ।
ਹਾ ਏ ਤਾਂ ਹੈ ਈ ਆ।
ਨਾ, ਪੇਲਾ ਸਾਰੀ ਰਸੋਈ ਸਾਫ਼ ਕਰਕੇ ਹਟੀ
ਅੱਛਾ!
ਹਾਂ ਕਿੰਨੇ ਦਿਨ ਦਾ ਮਿੱਟ ਚੜ੍ਹੇਆ ਪੇਆ ਸੀ ਰਸੋਈ 'ਤੇ ਹੁਣ ਅੱਜ ਸਾਰੀ ਸੈਟਿੰਗ ਕਰੀ ਆ, ਕੱਪੜੇ ਬਛਾ ਓ ਕਰ, ਓ ਕਰ।
ਮੈਂ ਕੇਆ ਰਸੋਈ ਓਪਨ ਬਣਾ ਤਾਂ ਲੀਨੇ ਆ ਹੁਣ ਕੁੰਡਾ ਲਾਣ ਜੋਗੇ ਵੀ ਨੀ ਨਈ ਰਹੀ ਬੰਦਾ ਅਗਲਾ ਕੁੰਡਾ ਲਾ ਦਿੰਦਾ।
ਆਹੋ ਓਪਨ ਦਾ ਤਾਂ ਅਹੀ ਐ ਫੇਰ ਮਿੱਟੀ ਸਾਰੇ ਪਾਸੇ ਤੇ ਪਈ ਜਾਂਦੀ ਐ।
ਸਾਰੇ ਪਾਸੇ ਤੇ ਪਈ ਜਾਂਦੀ ਨਈ ਤਾਂ ਅਗਲਾ ਸਾਫ ਕਰੇ ਅਗਲਾ ਬੰਦ ਹੋਵੇ ਤਾਂ ਮਿਟੀ ਕਟ ਹਾਂ। ਕੁੰਡਾ ਚਾਰੋ ਲਾ ਦੋ ਰਸੋਈ ਨੂੰ ਚੱਲ ਆਪਣੇ ਸਾਫ਼ ਰਹੂਗੀ, ਹੁਣ ਓ ਸਾਰੇ ਥੋਡੇ ਤੇ ਰਹੋਈ ਚ ਜਾਈ ਜਾਣਾ ਕਿਉਂਕਿ ਘੁੰਮਨਾ-ਫਿਰਨਾ ਸਭ ਕੁਛ ਓਥੇ ਈ ਐ।
ਹਾਂ। ਸਾਰੀ ਦਿਆੜੀ ਤਾਂ ਰਸੋਈ ਚ ਨਿਕਲਣਾ ਤਾਂ ਰਸੋਈ ਚੋ ਨੂੰ ਐ।
ਹਾਂ ਨਿਕਲਣਾ ਉਸੇ ਐ ਆਣਾ ਵੀ ਉਸ ਐ ਜਾਣਾ ਵੀ ਉਸ ਐ।
ਆਹ ਔਈ ਹੈਣੀ ਆਂ।
ਕਾਰਦਾਂ ਤਾਂ ਪੈ ਈ ਜਾਂਦਾ।
ਅੱਜ-ਕੱਲ ਲੋਕਾਂ ਦਾ ਐਹੀ ਹਾਲ ਆ ਬਸ ਪੈਸੇ ਦੇ ਕੇ ਵੀ ਫੋ ਕੰਮ ਨੀ ਕਰਦੇ ਹੈਗੇ ਆਹ ਮਿਸਤਰੀ ਸਦਾ ਲੈ ਕੇ ਗਯਾ ਪਯਾ ਪੈਸੇ ਮੁੜਕੇ ਦੇਖ ਲੈ ਫੋਨ ਈ ਨੀ ਚੱਕਣਾ ਬੰਦ ਕਰ ਗਯਾ ਪਤਾ ਲੱਗ ਗਯਾ ਨਾ ਇਕ ਵਾਰੀ ਕੈਤਾ ਤੇ ਨੰਬਰ ਪਤਾ ਲੱਗ ਗਯਾ।
ਹਾਂ ਦੇਖ ਲੈ, ਖਰਾਬ ਅੱਜ-ਕੱਲ ਦੁਨੀਆਂ ਬੋਹਤ ਲੱਗੀ ਹੋਈ ਐ ਬੋਤ ਜੇ ਕੈ ਤਾਂਹੀ ਤਾਂ ਕੈਂਦੀ ਓ ਕਹਿੰਦੀ ਸੀ ਸੋਮਵਾਰ ਨੂੰ ਆਉਂਗਾ ਮੈਂ ਫਲਾਣਾ ਆਊਂਂਗਾ ਓ ਓਨੇ ਜਾਣ ਕੇ ਬਸ ਕੈਤਾ ਵੀ ਹੁਣ ਵੀ ਦੋਬਾਰਾ ਫੇਰ ਮੇਨੂੰ ਫੋਨ ਕਰਨਗੇ।
ਏਈ ਕੈਣੀ ਆ ਐਹੋ ਜੇ ਲੋਕ ਫੇਰ ਧੱਕੇ ਖਾਂਦੇ ਨੇ।
ਆਖਦੇ ਬੈਠੇ ਵੀ ਓਥੇ ਈ ਐ ਹਰ ਏਕ ਨੇ ਮਿਸਤਰੀ ਕੋਈ ਵਧੀਆ ਕੇੜਾ ਦੇਖਿਆ ਤੇ ਦੇਖਿਆ ਕੋਈ ਵਧੀਆ?
ਹੂੰ।
ਕੈੰਦੇ ਨੇ ਵੀ ਉਠਣ ਲੱਗੇ ਪੱਲਾ ਝਾੜ ਦਿੰਦੇ ਨੇ। ਵੇਚ ਓ ਆਹ ਓਥੇ ਈ ਬੈਠੇ ਨੇ ਏਨਾਂ ਦੀ ਮਾੜੀ ਹਰਕਤਾਂ ਮਾੜੀਆਂ ਕਾਰਦੇ ਆਂ ਸਾਡਾ ਹੁਣ ਸਾਰਾ-ਸਾਰੀ-ਸਾਰੀ ਅਲਮਾਰੀ ਫੇਸ ਸਾਡੀ ਸਾਰੀ ਫੁੱਲੀ ਪਈ ਆ ਹੁਣ ਪਿੱਛੇ ਜ ਸਾਰਾ ਦੇ ਤਾਕੇ ਤੁਕੇ ਖੋਲ ਕੇ ਲੈ ਕੇ ਗਯਾ ਓ ਸੱਲ ਵਾਲਾ ਸਾਰੇ ਲਾ ਕੇ ਗੇ ਓ। ਪੇ ਖੁੱਲ੍ਹੇ ਪਏ ਆ ਸਾਰੇ ਦੱਸ
ਸਾਰੇ ਪੈਸੇ ਦੇ ਜਾਂਦੇ ਆ ਅਗਲੇ ਨੂੰ।
ਦੇਣੇ ਨੀ ਚਾਇਦੇ ਐ ਗਾਹਕ ਨੂੰ ਏਨਾਂ ਨੂੰ ਰੱਖੇ ਪੈਸੇ ਏਨਾਂ ਨੇ ਸਾਰੇ ਵੀ ਲੈ ਭਾਈ। ਫੇਰ ਏਯਂ ਹੁੰਦਾ ਵੀ ਚੱਲ ਕੰਮ ਹੋ ਗਿਆ ਪਾਈ ਜਾ।
ਹਾਂ। ਓਈ ਕੈਣੀ ਮੈਂ ਕੇਆ ਪੈਲਾਂ ਵਰਤੇ ਓਨੂੰ ਕੈ ਵੀ ਭਾਈ ਪੈਲਾਂ ਅਸੀਂ ਵਰਤ ਕੇ ਦੇਖਾਂਗੇ ਹਫ਼ਤਾ ਦਸ ਦਿਨ ਫੇਰ ਦਵਾਂਗੇ ਪੇਂਮਟ।
ਹਾਂ। ਵੀ ਪਾਈ ਹੱਲੇ ਏ ਸਾਨੂੰ ਥੋੜੇ ਦਿਨ ਵਰਤ ਕੇ ਦੇਖਣ ਦੇ ਫਿਰ ਦੇਵਾਗੇ ਜੱਸਦੀ।
ਆਹੀ ਕੈਨੀ ਆ। ਆਹ ਸੋਫੇ ਲੱਥੇ ਦੇਖਆਂ ਦੇ ਲਾਓ ਪੱਤ ਵਰਗੇ ਤੁਆਡੇ ਵਰਗਿਆਂ ਦੇ ਏਨੇ ਸੋਹਣੇ ਸੀ ਓ ਪੈਲਾਂ ਲਗੇ ਐ ਜਮਾਂ ਈ ਪੱਤ ਵਰਗੇ। ਏ ਬਾਟ
ਆਹੋ ਜੇੜੇ ਅਸੀਂ ਚੁਕਾਏ ਓ ਵੀ ਬੋ-ਬੋ ਆਈ ਥੀ।
ਆਹ ਓ ਵੀ ਕਿੰਨੇ ਪਾਰੀ ਸੀਗੇ।
ਹੂੰ ਛ। ਉੱਪਰੋਂ ਮਸਾਲਾ ਅ ਲੱਖੀ ਨਾ, ਹਾਂ ਲੋਕਾਂ ਨਾਲ ਬੇਈਮਾਨੀ ਕਰ ਕੇ ਬਸ ਓ ਤਾਂ ਕੈਦਾ ਈ ਐ ਕੋਈੰ ਚੰਗਾ-ਚੰਗਾ ਥੋੜ੍ਹਾ ਬਾਦ ਲੈਜੋ ਹੋਰ ਹੈ ਈ ਨੀ ਹੁਣ ਤਾਂ ਹੁਣ ਤਾਂ ਬੋਲ-ਚਾਲ ਵੀ ਨੀ ਓਨਾਂ ਦੀ।
ਓਵੇਂ ਈ ਕੈਨੀ ਆ ਰਾਜੂ ਵਰਗਾ ਧੱਕੇ ਖਾਂਦਾ ਫਿਰਦਾ।
ਆ ਫਿਰ ਦਿੰਦੀ ਵੀ ਕੰਮ, ਕੰਮ ਕੱਲ, ਹਾਂ ਕਦੇ ਸਾਰੀ ਉਮਰ ਨੀ ਕਰਿਆ ਹੁਣ ਤਾਈਂ ਕੈਂਦੀ ਸੱਸ, ਸੱਸ ਸੱਸ ਦੇ ਤੇ ਜੇਠਾਣੀ
ਸੱਸ ਤੇ ਓਦਾ ਮੁਸਕ ਵੀ ਤੇ ਨਿਕਲਦੀ ਬਾਹਰ।
ਨਾਲੇ ਓ ਵੀ ਸੁਣਾਣੀ ਬਣੀ ਵੀਤੀ ਕੀ ਮੈਂ ਅੰਦਰ ਬੈਠੀ ਰ ਰਾਣੀ ਐ।
ਓਹੀ ਕੈਨੀ ਆ ਸੱਸ ਦੇ ਹੁੰਦੇ ਤਾਂ ਕਦੇ ਬਾਹਰ ਵੀ ਨੀ ਦੇਖੀ ਤੀ ਨਿਆਣੇ ਵੀ ਓਹੀ ਘੁਮਾਂਦੀ ਸੀ ਬਾਹਰ।
ਓਈ ਤੇ ਕੈਨੀ ਆ।
ਰੋਬ ਸੀ ਅਗਲੀ
ਬੋਹਤ ਰੋਬ ਤੀ ਓਦਾਂ ਤਾਂ। ਮੈਂ ਤਾਂ ਜਦੋਂ ਜਿ ਦਿਨ ਮਰੀ ਏ ਦੇਖੀ ਐ ਵੀ। ਕੈਂਦੀ ਬਹੁ ਆਹ ਏ, ਮੈਂ ਕਿਆ ਅੱਛਾ ਆ ਏ। ਹੁਣ ਜਾ ਲਬ ਅਡੀ ਮੋਟੀ ਹੋਈ ਵੇ ਨਿਖਰੀ ਪਈ ਐਨ। ਜਦ ਤਾਂ ਮਰੀ ਪਈ ਤੇ ਜਾਨ ਆ ਹੈ ਈ ਨੀ ਇਦੇ ਚ।
ਮੋਟਰ ਚਲਾਈਏ ਟੈਂਕੀਔ ਖਤਮ ਹੋਗੀ ਭਾਂਡੇ ਮਾਂਜਣ ਲੱਗੀ ਸੀ।
ਦੱਸ।
ਟੈੰਕੀਔ ਖਤਮ ਹੋਗੀ ਮੈਂ ਕਿਆ ਹੁਨ ਚਲਾ ਈ ਦਵਾ ਹੁਣ‌ ਚਲਾਣ ਨੂ ਲਸਾਂ ਦਾ ਔਖਾ ਹੋਨ
ਆਹੋ, ਭਰ ਕੇ ਰੱਖ ਲੋ ਰਾਤ ਨੂੰ।
ਹਾਂ।
ਕਈ ਵੇਲੇ ਰਾਤ, ਰਾਤ ਲੈਟ ਕਿੰਨੀ ਗਈ ਐ ਸਾਰੀ ਰਾਤ ਲੈਟ ਈ ਨੀ ਆਈ।
ਫਿਰ ਉੱਠ ਕੇ ਲਾ ਦਿੰਨੀ ਆਂ ਇੱਕ ਵਾਰੀ।
ਹਾਂ।
ਰੂਟ ਦਾ ਨੀ ਪਤਾ ਹੁੰਦਾ ਕਈ ਵਾਰੀ।
ਰਾਤ ਲੈਟ ਕਿੰਨੀ ਗਈ ਐ, ਆਈਓ ਨੀ ਰਾਤ ਲੈਟ ਤਾਂ।
ਕਈ ਵਾਰੀ ਤਾਂ ਲਾਈਟ ਹੁੰਦੀ ਐ ਕਈ ਵਾਰੀ ਪਤਾ ਨੀ ਨਾ ਲੱਗਦਾ ਲਾਈਟ ਦਾ।
ਨਾ ਰਾਤ ਕਿੱਥੇ ਲੈਟ ਤੀ ਰਾਤ ਤਾਂ ਲੈਟ ਈ ਨੀ ਆਈ ਸਵੇਰੇ ਆਈ ਏ ਤੜਕੇ ਜਾ ਕੇ ਲੈਟ।
ਰਾਤ ਸਾਡੀ ਤਾਂ ਹੈਗੀ ਸੀ ਏਸੀ ਚੱਲ ਦਾ ਤਾ।
ਨਈ ਸਾਡੀ ਤਾਂ ਹੈ ਨੀ ਥੀ।
ਨਾ ਸਾਡਾ ਤਾਂ ਏਸੀ ਚਲਦਾ ਤਾਂ ਰਾਤ ਦਾ ਮੈਨੂੰ ਪਤਾ।
ਥੋਨੂੰ ਪਤਾ ਨੀ ਲੱਗਿਆ ਹੋਨਾ ਵਿੱਚ ਨੂੰ ਬੰਦ ਹੋ ਜਾਂਦੀ ਤੀ ਕਈ ਵਾਰ ਗਈ ਐ ਲੈਟ
ਇੱਕ ਵਾਰੀ ਤਾਂ ਗਈ ਐ, ਮੈਨੂੰ ਇੰਨਾ ਕੁ ਪਤਾ ਜਦੋਂ ਦੀ ਮੈਂ ਜਾਗਦੀ ਹੋਈ ਥੀ ਓਦੋਂ ਤਾਂ ਗਈ ਐ।
ਤੜਕੇ ਜਾ ਕੇ ਆਈ ਐ ਫੇਰ ਤਾਂ ਲੈਟ ਗਈ ਐ ਹਾਂ ਮੈਂ ਪੱਖਾ ਲਾਇਆ ਸੀ ਆਪ ਉੱਠ ਕੇ ਤਾਂ ਕਿਤੇ ਲੈਟ ਪਈਏ, ਤਾਈਂ ਕੈਨੀ ਆਂ ਸਾਰੀ ਰਾਤ ਆਈ ਲੰਘਗੀ ਰਾਤ ਮੈਂ ਤਾਂ ਕਦੇ ਮੈਂ ਤਾਂ ਦਸੱ ਕਿੰਨੀ ਫਰਿੱਜ ਵੀ ਆਏ ਹੋ ਹੋਇਆ ਹੋਣਾ ਮੈਂ ਕੇਆ ਫਰਿੱਜ ਵੀ ਫੇਰ ਗਰਮ ਹੋ ਜਾਂਦੈ, ਸਾਰੀ ਰਾਤ ਜੇ ਲੈਟ ਨਾ ਆਵੇ।
ਹਾਂ ਫੇਰ ਫਰਿਜਾਂ ਨੇ ਤਾਂ ਵਿਚਾਰਿਆਂ ਨੇ ਹੁਣ ਹੋਣਾ ਈ ਐ ਗਰਮ।
ਆ। ਤੇ ਕੁਛ ਪਾਣੀ ਉੱਪਰ ਓ ਹੜਾਈ ਜਾਂਦੇ ਨਾ ਨਿਆਣੇ ਉੱਪਰ ਕੇੜੀ ਕੋਈ ਰੋਕ-ਟੋਕ ਏ।
ਕੰਢੇ ਆਲੀ ਤਾਰ ਲਾਈ ਏ ਹੁਣ।
ਕਿੱਥੇ? ਅੱਛਾ ਹਾਂ, ਠ ਆੰਦੇ ਐ ਹੁਣ ਵੀ, ਨਾਲੇ ਕੈੰਦੇ ਤੇ ਆਉਂਦੇ ਨੀ।
ਹੁਣ ਤਾਂ ਵੈਸੇ ਆਂ ਦੇਖੇ ਨੀ ਬੋਹਤ ਟੈਮ ਹੋ ਗਯਾ ਆਂਦੇ ਨੀ ਹੁਣ ਤਾਂ।
ਆਔ
ਕਯਾ ਦਾਦੀ ਦੀ ਕੁੜੇ ਆਲੀ ਸਵੇਰੇ ਕੈੰਦੀ ਸਟਾਰ ਕਲੋਨੀ ਬੋਹੋ ਬੈਠੇ ਆ ਬਾਂਦਰ ਮੈਂ ਕਿਆ ਫੇਰ ਓਦਰ ਚਲੇਗੇ ਹੋਣੇ ਏਹੈ।
ਅੱਛਾ, ਲੈ ਦੱਸ। ਤੇ ਏਹਦਾ ਮਤਲਬ ਏਥੇ ਹੀ
ਕੂੜਾ ਚੱਕਨ ਜਾਂਨੀ ਆ ਮੈਂ ਓਥੇ ਇਨੇ ਬਾਂਦਰ ਬੈੇਠੇ ਨੇ ਦੀਦੀ ਕੈੰਦੀ ਮੈਂ ਕਆ ਅੱਛਾ। ਕੈੰਦੀ ਜਦੋ ਕੁੱਤੇ ਚੱਕ ਸਕਦੇ ਆ ਏਹਨਾ ਨੂੰ ਬਾਂਦਰ ਵੀ ਚੱਕਣੇ ਚਾਈ ਦੇ ਐ, ਮੈਂ ਕਿਆ ਓ ਤਾ ਹੈ ਈ ਨੀ।
ਹਾਂ, ਕੁੱਤਾ ਚੱਕਿਆ ਤਾ ਹੈਨੀ ਕੋਈ ਸਾਡੇ ਤਾ ਕੋਈ ਨੀ ਚੱਕਿਆ ਐਥੇ ਕੁੱਤਾ।
ਹੂੰ, ਬਸ ਉੰਜੋ ਕੈ ਦਿੰਦੇ ਚੱਕ ਲੇ ਕੁੱਤਾ।
ਏ ਤਾ ਉੰਜੋ ਕੈ ਦਿੰਦੇ ਬਸ। ਅ ਭਗਵੰਤ ਮਾਨ ਗੱਲਾ ਤੇ ਗੱਲਾ ਕਰੀ ਜਾਂਦਾ ਐ ਹਾਂ ਕੁੱਤੇ ਚੱਕਦੇ ਆ ਮਤਲਬ ਸ਼ੁਰੂ ਐ।
ਚੱਕੇ ਐ, ਪਰ ਇੰਨੇ ਨੀ ਚੱਕੇ।
ਨਾ ਓ ਸਾਦੇ ਤਾ ਕੋਈ ਰੌਲਾ ਨੀ ਪਿਆ।
ਆਹ ਹਵਾ ਜੀ ਚੱਲਦੀ ਆ ਮਾੜੀ ਮੋਟੇ ਪੱਤੇ ਤਾ ਹਿਲਦੇ ਆ ਬਾਰ।
ਹੇ
ਨਾ ਮਾੜੀ ਮੋਟੀ ਹਵਾ ਚੱਲਦੀ ਐ ਹੂੰ।
ਟੈਂਕੀ ਦਾ ਕਆ ਪਤਾ ਭਰ ਗੀ।
ਹੂੰ। ਕੰਪਊਟਰ ਬੋਲਾ ਲੇਂਦਾ ਮੈਡਮ ਬੋਲਾ ਲੈਂ
ਅੱਛਾ ਅੱਛਾ ਵੀ ਵਰ ਗੀ ਓ ਲਵਾਈ ਵੀ ਹੋਣੀ ਐ। ਹਾਂ। ਆਹੋ ਆਹੋ ਐ ਬਨੀ ਓਨਾਂ ਦੇ ਬੋਲਦੀ ਹੁੰਦੀ ਐ ਕਿ ਟੈਂਕੀ ਵਰ ਗਈ ਐ ਟੈਂਕੀ ਵਰ ਗਈ ਐ।
ਆ ਬਸ ਓਨੂੰ ਪਤਾ ਨੀ ਲੱਗਦਾ। ਸਾਡੇ ਤਾ ਹੁਣ ਇੱਥੇ ਬਸ ਵਰੀ ਗਿਰਨ ਲਗ ਜਾਂਦਾ ਪਾਣੀ ਸਾਨੂੰ ਪਤਾ ਲੱਗ ਜਾਂਦਾ ਪਾਣੀ ਗਿਰਨ ਲੱਗ ਗਆ।
ਸਾਡੇ ਤਾ ਫੇਰ ਬਾਹਾਰ ਜਾਂਦਾ ਨਾ ਗਲੀ ਚ।
ਹਾਂ ਤੇ ਗਲੀ ਚ ਕਆ ਪਤਾ ਲੱਗਦਾ ਐ?
ਅਬੇ ਸੂਜ ਆੰਟੀ ਤੇ ਪੇਲਾ ਭੈਨ ਨਵੇ ਨਵੇ ਆਏ ਆਂ ਪਾਣੀ ਰੁੜੀ ਗਆ ਰੁੜੀ ਗਆ ਸੂਦ ਆਂਟੀ ਦਜੇ ਦਾ ਕੱਠਾ ਹੋ ਗਆ ਹੋਣਾ।
ਮੈਂ ਕਯਾ ਕਿਤੇ ਹੋਰ ਨਾ ਕਿਤੇ ਗੋਤੇ ਲਾਨ ਸੂਦ ਅੰਕਲ ਪਿੱਛੇ।
ਹਾਂ।
ਫੇਰ ਓਦਾ ਮੈਨੂੰ ਫੋਨ ਆਆ ਕੇਂਦੀ ਨਿਸ਼ਾ ਪਾਨੀ ਬਾਹਾਰ ਆ ਰਯਾ ਰਾਜਾ ਸਾਰਾ। ਮੈਂ ਕਆ ਆੰਟੀ ਪਤਾ ਨੀ ਲੱਗਦਾ ਹੈਗਾ ਟੈਂਕਿ ਭਰੀ ਦਾ ਪਾਣੀ ਗਿਰਦਾ ਨੀ ਨਾ ਕਿਤੇ ਔਰ।
ਅੱਛਾ।
ਫਿਰ ਤਾਂ ਹਾਰ ਕੇ ਫੇਰ ਏ ਲਵਾਆ ਸੀ ਫੇਰ ਏ ਬੋਲ ਪੈਂਦੀ ਆ ਹੁਣ।
ਆਹੋ ਓ ਤਾ ਠੀਕ ਐ। ਆ ਬੋ ਲੋਕਾ ਨੇ ਲਵਾਈਆ ਵੀ ਐ। ਲੇ ਜਾਂਦੇ ਆ।
ਓਂਜ ਕੇਂਦੇ ਹੁਣੇ ਬੋਲਣ ਲੱਗ
ਸੁੱਧਨੀ ਨੀ ਆਈ?
ਆਈ ਨੀ ਹੈਗੀ ਨੂੰ ਦੇ ਹੋਣਾ ਸੀ ਜੂਨ ਚ ਕੁਛ ਪਤਾ ਨੀ ਹੋ ਗਿਆ ਪਤਾ ਨੀ ਹੋਣ ਆਲਾ।
ਸੂਦ ਵੀ ਗਆ ਫੇਰ ਆ ਗਿਆ ਓ ਤੇ ਆ ਗਆ ਸੀ ਨਾਲੇ ਕੇਂਦੀ ਚਲੇ ਫੇਰ ਚਲੇ ਗਆ ਹੋਣਾ ਐ।
ਆਇਆ ਸੀ ਦਸ ਕੁ ਦਿਨ ਵਾਸਤੇ ਓਥੇ ਹੀ ਚਲਾ ਗਆ।
ਆਹੋ ਉਨਾਂ ਨੇ ਕਿਰਾਏ ਤੇ ਚੜਾ ਗਿਆ। ਹੁਨ ਅਗਲਾ ਕਹਨਾ ਜਾਂ ਪਿੱਛੋਂ ਵੀਰ
ਤੇ ਮੰਮਾ ਸਾਡੇ ਨਾਲ ਰਹੋ ਤੁਸੀਂ ਬੱਚੇ ਗੁੱਸਾ ਕਰਦੇਨੇ।
ਹੈਂ। ਬੱਚੇ ਨੀ ਰੈ ਸਕਦੇ ਕੈਦੈ ਅੱਛਾ। ਬੱਚਿਆਂ ਨੂੰ ਪਤਾ ਹੀ ਪੈਸਾ ਵਾਧੂ ਹੈ। ਕਿ ਜੇ ਉਹ ਮਕਾਨ ਮਕੂਨ ਵੇਚੀਏ ਸਭ ਕੁਛ ਕਰੀਏ ਅਪਨੇ ਅਪਨੇ ਹੱਥ ਚ ਬੋਲੋ ਜੀ ਮੈਂ ਈ ਡਰ ਗਈ ਆਂ। ਔਹ ਤਾਂ ਕਨੇਡਾ ਹੈ ਕਨੇਡਾ ਚ ਵਿਆਹ ਹੋਇਆ। ਬੜੇ ਵਾਲੇ ਆਨਾ ਬੜਾ ਆਹੋ। ਦੇਖ ਲੇ ਫੇਰ ਉਨਾਂ ਕੋਲ ਅਪਨਾ ਵਾਧੂ ਤਾਂਹੀ ਕੈਂਦੇ ਵਾਧੂ ਪੈਸਾ ਉਨਾਂ ਦਾ ਅਪਨਾ ਏ।
ਅਹ ਠੀਕ ਐ।